ਹੈਲੋ, ਹੈਲੋ ਹਾਂਜੀ।
ਹੈਲੋ।
ਹੈਲੋ ਹਾਂਜੀ ਵਾਜ ਆਂਦੀ।
ਹਾਂਜੀ-ਹਾਂਜੀ ਸਸ ਸ਼੍ਰੀ ਅਕਾਲ ਜੀ।
ਸਸ ਸ਼੍ਰੀ ਅਕਾਲ, ਆਈ ਆਵਾਜ ਵਧੀਆ।
ਹਾਂਜੀ ਆ ਰੀ ਪਰ ਬਹੁਤ ਜਿੱਦਾ ਦੂਰ ਬਹਿ ਕੇ ਗੱਲ ਕਰੀ ਨਾ ਏਦਾਂ ਮਤਲੱਬ
ਅੱਛਾ ਅੱਛਾ ਪਤਾ ਨੀ ਇਹ ਕੀ ਗੱਲ ਐ ਯਾਰ ਨੈੱਟਵਰਕ
ਜਾਂ ਤੇ ਨੈੱਟਵਰਕ ਪ੍ਰੋਬਲਮ ਏ ਤੇ ਜਾਂ ਫਿਰ ਤੁਹਾਡੇ ਫੋਨ ਚ ਹੋ ਸਕਦਾ ਕੋਈ ਉਹ ਵੀ ਹੈਨਾ
ਨੈੱਟਵਰਕ ਈ ਨੈੱਟਵਰਕ ਕੀ ਘੱਟ ਆ
ਉਹ ਫਿਰ ਨੈਟਵਰਕ ਘੱਟ ਆ ਠੀਕ ਏ
ਹੋਰ ਸੁਨਾਓ ਸਿਹਤ ਠੀਕ-ਠਾਕ
ਠੀਕ-ਠਾਕ ਜੀ ਵਦੀਆ ਤੁਹੀਂ ਦੱਸੋ
ਅਹੀ ਵੀ ਵਦੀਆ ਠੀਕ-ਠਾਕ ਜੀ
ਠੀਕ ਐ ਕ ਉ ਦੰਦ ਕਢਵਾ ਆਏ ਦਾੜਾ
ਨਹੀਂ ਉਹ ਹਜੇ ਨਾ ਪੂਰੀ ਤਰ੍ਹਾਂ ਠੀਕ ਨਹੀਂ ਆ ਵਿੱਚੋਂ
ਅੱਛਾ।
ਹਾਂ ਰੇਸ਼ਾ ਬਣਿਆ ਓਹ ਫਿਰ ਜਦੋਂ ਓਹ ਫੇਰ ਦਵਾਈ ਦੇਤੀ
ਅੱਛਾ ਜੀ।
ਹੰ
ਉਹ ਬੜੀ ਤਕਲੀਫ਼ ਹੁੰਦੀ ਏ ਨਾ
ਹਰ ਵਕਤ ਦਰਦ ਹੁੰਦੀ ਰਹਿੰਦੀ ਮੂੰਹ ਚ ਹੁਣ ਤਿੰਨ ਦਿਨ ਦੀ ਦਵਾਈ ਫੇਰ ਦਿੱਤੀ ਐ
ਅੱਛਾ।
ਉਹ ਤੋਂ ਬਾਅਦ ਵੇਖਦੇ ਹਾ ਕੀ ਬਨਦਾ
ਹੂੰ ਹੂੰ ਰੋਟੀ ਪਾਨੀ ਖਾ ਲਿਆ
ਹਾਂ ਹਾਂ ਰੋਟੀ ਪਾਨੀ ਖਾ ਲੇਆ ਜੀ
ਠੀਕ ਹੈ ਜੀ, ਹੂਨ ਬੱਚੇ ਵੀ ਗਏ ਹੋਨੇ ਸਕੂਲ ਫਿਰ
ਹਾਂਜੀ ਅੱਜ ਬੱਚੇ ਵੀ ਗਏ ਜੇ
ਅੱਛਾ।
ਤੁਸੀਂ ਸੁਨਾਓ ਕੀ ਬਨਦਾ
ਕੁਝ ਨੀ ਆਵੇ ਬਸ ਨਾ ਐ ਛੋਟੀ ਗੁੜੀਆਂ ਨੂੰ ਪਹਿਲਾਂ
ਹੈਲੋ।
ਵਦੀਆ ਉਹਦੀ ਵੀ ਆ ਜਾਂਦੀ ਵੈਨ ਤੇ। ਉਹਨੂੰ ਸਕੂਲ ਮਤਲਬ ਉਹਦੀ ਜਦੋਂ ਵੈਨ ਚ ਚੜਾ-ਚੜੂ ਕੇ ਫੇਰ ਚਾਹ ਪੀਨੀ ਫੇਰ ਨਾਉਣਾ ਵਾ ਫੇਰ ਉਦਰੋਂ ਛੋਟੀ ਦਾ ਟੈਮ ਹੋ ਜਾਂਦਾ ਸਕੂਲ ਦਾ
ਛੋਟੀ ਨੂੰ ਆਪ ਵੀ ਛੱਡ ਕੇ ਆਉਂਦੇ ਜੀ
ਹਾਂਜੀ ਹਲੇ ਮਤਲਬ ਆਪ ਹੀ
ਠੀਕ ਐ ਤੁਹਾਡੀ ਆਵਾਜ਼ ਕੱਟੀ ਜਾਂਦੀ ਵਿੱਚ ਵੀ ਹੈਲੋ।
ਹਾਂਜੀ-ਹਾਂਜੀ, ਹੈਲੋ
ਤੁਹਾਡੀ ਆਵਾਜ਼ ਕੱਟੀ ਗਈ ਸੀ ਕੀ ਕਿਹਾ ਤੁਸੀਂ ਆਪ ਛੱਡ ਕੇ ਆਂਦੇ
ਮੈਂ ਕਿਹਾ ਹਾਂਜੀ ਆਪ ਈ ਛੱਡ ਕੇ ਆਈ ਦਾ ਤੇ ਜਦੋਂ ਉਹਨੂੰ ਛੱਡ ਕੇ ਆਈਦਾ ਫਿਰ ਇਹਨਾਂ ਦੇ ਪਾਪਾ ਦਾ ਟੈਮ ਹੋ ਜਾਂਦਾ ਜਾਨ ਦਾ
ਹੰ ਹੰ
ਉਹਨਾਂ ਦੀ ਫਿਰ ਸਬਜ਼ੀ ਰੋਟੀ ਪਾਨੀ ਬਨਾਉਨਾ ਉਹ ਫਿਰ ਤੁਹਾਨੂੰ ਪਤਾ ਦਸ ਗਿਆਰਾਂ ਫਿਰ ਰਸੋਈ ਚ ਵੱਜ ਜਾਂਦੇ ਹੈਨਾ
ਆਹੋ ਓਹੀਔ ਹੀ ਅਪਨਾ ਘਰ ਦਾ ਕੰਮ ਮੁਕਦੇ ਨੀ ਹੈਗੇ ਔਰਤਾਂ ਦਾ ਨੀ ਮੁੱਕਦਾ ਹਾਊਸ ਵਾਈਫ ਜੇੜੀਆਂ ਹੁੰਦੀਆਂ ਨਾ, ਏ ਹਾਊਸ ਵਾਈਫ ਨੂੰ ਲੋਕ ਕੈ ਦੇ ਦਿੰਦੇ ਨਾ ਕਿ ਏਨਾਂ ਨੇ ਕੀ ਕਰਨਾ, ਘਰੇ ਵੇਲੇ ਈ ਨੇ।
ਹਾਂ।
ਤੇ ਪਰ ਏ ਐ ਕਿ ਅਸਲ ਦੇ ਵਿੱਚ ਸਾਰਾ ਕੰਮ ਹੀ ਹਾਊਸ ਵਾਈਫ ਨੂੰ ਸਾਰਾ ਦਿਨ ਹੀ ਕੰਮ ਹੁੰਦਾ ਛੁੱਟ ਛੁੱਟੀ ਆਲੇ ਦਿਨ ਵੀ ਕੰਮ ਹੁੰਦਾ।
ਓਹੀ ਨਾ ਹੁਣ ਤੇ ਮਤਲਬ ਇੱਕ ਮਿੰਟ ਵੀ ਲੰਮੇ ਨੀ ਅਪਣੇ ਤੋਂ ਪਿਆ ਜਾਂਦਾ ਹੈਨਾ!
ਹੰ।
ਤੇ ਹੁਣ ਸਾਢੇ ਗਿਆਰਾਂ-ਗਿਆਰਾਂ ਓਥੋਂ ਰਸੋਈ ਚੋਂ ਆਪਾਂ ਰੋਟੀ ਪਾਣੀ ਕਰਕੇ ਫ੍ਰੀ ਹੋਏ ਆ ਹੁਣ ਸਾਢੇ ਬਾਰਾਂ ਹੋਏ ਜੇ।
ਤੇ ਹੁਣ ਸਬਜ਼ੀ ਪਾਣੀ ਦੁਪਹਿਰ ਦੇ ਦਾ ਟੈਮ ਹੋ ਜਾਣਾ ਵਾ ਫੇਰ ਰੋਟ ਰੋਟੀ ਦਾ ਟੈਮ ਦੋ ਵਜੇ।
ਹੂੰ-ਹੂੰ।
ਏਦਾਂ ਈ ਏ ਫੇਰ ਤਿੰਨ ਵੱਜ ਜਾਣੇ ਰਸੋਈ ਚ ਫੇਰ ਸ਼ਾਮਾਂ ਦਾ ਟੈਮ ਹੋ ਜਾਣਾ।
ਫਿਰ ਸ਼ਾਮਾਂ ਦਾ ਹੋ ਜਾਣਾ ਵਾ, ਇਹੋਈ ਆ ਤੇ।
ਇਦਾਂ ਈ ਦਿਨ ਮਤਲਬ ਲੰਘੀ ਜਾਂਦਾ ਫਿਰ। ਓਹੀ ਰੂਟੀਨ ਜੀ ਆਈ ਜਾਂਦੀ ਹੈਨਾ, ਛੁੱਟੀਆਂ ਹੀ
ਦੀ ਨਾ ਨੇ ਏਦਾਂ ਹੀ ਕੰਮ ਕਰਨਾ ਰੋਜ਼।
ਹਾਂਜੀ ਓ ਮੈਂ ਜਦੋਂ ਛੁੱਟੀਆਂ ਹੀ ਬੱਚਿਆਂ ਨੂੰ ਓਦੋਂ ਥੋੜਾ ਜਿਹਾ ਮੌਜ ਹੀ ਵੀ ਚਲੋ ਲੇਟ ਉੱਠ ਠੀ ਦਾ ਚਲੋ ਨੀਂਦ ਵੀ ਆਪਣੀ ਪੂਰੀ ਹੋ ਜਾਂਦੀ ਹੀ।
ਹਾਂ-ਹਾਂ।
ਅੱਠ ਸਾਢੇ ਅੱਠ ਉੱਠੀ ਦਾ ਹੀ ਜਦੋਂ ਜਿੰਨਾ ਚਿਰ ਛੁੱਟੀਆਂ ਸੀ ਤੇ ਬਾਦ 'ਚ ਹੁਣ ਸਕੂਲ ਖੁੱਲਗੇ ਤੇ ਹੁਣ ਫਿਰ ਸਾਡੇ ਪੰਜ-ਪੌਣੇ ਛੇ ਉੱਠਣਾ ਪੈਂਦਾ ਵਾ।
ਹਾਂਜੀ ਵੀ ਸਾਢੇ ਕ ਪੰਜ ਉੱਠਦੇ।
ਅੱਛਾ।
ਬੱਚਿਆਂ ਨੂੰ ਛੇ ਵਜੇ ਤੱਕ ਚਾਹ ਪਾਣੀ ਪਿਆ ਕੇ ਤੇ ਸਾਢੇ ਛੇ ਵਜੇ ਤੋਂ ਬੱਚ
ਏਨਾਂ ਜੀ ਮਤਲਬ ਸਾਢੇ ਪੰਜ ਈ ਉੱਠਦੇ ਰਏ ਕਿ ਲੇਟ-ਲੂਟ?
ਨਹੀਂ ਛੁੱਟੀਆਂ ਚ ਵੀ ਮੇਰੀ ਆਦਤ ਬਣੀ, ਜਾਗ ਆ ਜਾਂਦੀ ਹੀ।
ਓ ਮਤਲਬ ਜਿਵੇਂ ਰੂਟੀਨ ਜੇ ਆਪਣੀ ਬਣ ਜਾਂਦੀ।
ਹੂੰ, ਹਾਡੇ ਨਾਲੇ ਭਲਾ ਕੀ ਆ, ਸ਼ਹਿਰਾਂ ਦੇ ਵਿੱਚ ਹੁੰਦਾ ਵਾ ਬਈ ਸਾਰੇ ਗੁੰਮ ਸੁਮ ਜੇ ਆ ਤੇ ਕੋਈ ਕੰਮ ਨੀਂ ਸੁੱਤੇ ਰਹੋ ਤੇ ਹਾਡਾ ਏ ਹੁੰਦਾ ਵਾ ਕਿ ਅਸੀਂ ਬਾਹਰ ਜਦੋਂ ਦਿਨ ਜਿਆ ਚੜ ਜਾਂਦਾ ਫਿਰ ਆਖੀਦਾ ਹੁਣ ਉੱਠੇ ਆਂ ਉੱਠੀਏ। ਕੰਮ ਧੰਦਾ ਕਰੀਏ, ਮਾਲ ਡੰਗਰ ਵੱਲ ਚੱਲ ਜਾਈਦਾ, ਹੈਨਾ। ਕੰਮ ਓਦਾ ਫਿਰ
ਗਏ ਹੀ ਨਾ ਐਨਾਂ ਦੇ ਨਾਨਕੇ ਛੁੱਟੀਆਂ ਚ ਤੇ ਉੱਥੇ ਮਤਲਬ ਤੜਕੇ ਪੰਜ ਵਜੇ ਜਾਗ ਆ ਜਾਣੀ।
ਇੱਕ ਏ ਵੀ ਹੁੰਦਾ ਵੀ ਜਿੱਥੇ ਦਲੀਦਰ ਜਿਆਦਾ ਹੋਵੇ ਉਥੇ ਨੀਂਦ ਜਿਆਦਾ ਆਉਂਦੀ ਹੈਨਾ?
ਹੋ ਸਕਦਾ, ਆਲਸ ਜਿਹਾ ਜਦੋਂ ਕਰਨ ਲੱਗ ਪਈਏ ਫਿਰ ਆਟੋਮੈਟਿਕ ਹੀ ਪੈਂਦਾ ਜਾਂਦਾ ਵਾ।
ਵੀ ਆਪਾਂ ਨੂੰ ਇੱਕ ਨੂੰ ਸੁੱਤੇ ਵੇਖ ਕੇ ਆਪਾਂ ਕੈਂਨੇ ਆਪਾਂ ਵੀ ਸੌਂ ਜੀਏ ਘੜੀ ਹਲੇ ਹਨਾ।
ਏ ਭਲਾ ਕੀ ਆ ਅਸਲ ਦੇ ਵਿੱਚ ਆਲਸ ਜੇੜਾ ਜਿੰਨਾ ਪਾਈ ਜਾਓਗੇ ਪੈਂਦਾ ਕਹਿੰਦਾ ਜੇ ਆਪਾਂ ਆਲਸ ਨੂੰ ਲਾ ਕੇ ਪਰਾ ਮਾਰਾਂਗੇ ਨਾ ਫਿਰ ਏ ਆਪਣੇ ਤੋਂ ਦੂਰ ਭੱਜ ਜੂਗਾ।
ਬਿਲਕੁਲ ਸਈ ਏ।
ੳਠਦੇ ਆ ਉਦੋਂ ਆਪਾਂ ਕਹਿ ਦਿੰਨੇ ਆ ਕਿ ਉੱਠਨਾ ਹੀ ਪੈਣਾ ਵਾ ਤੇ ਉੱਠ ਕੇ ਉਦੋਂ ਵੀ ਆਪਾਂ ਉੱਠ ਹੀ ਜਾਨੇ ਆ।
ਹੁ ਹੁ।
ਜਿਹਦਾ ਜਿੰਨਾ ਚਿਰ ਆਪਾਂ ਕਹਿ ਦਿੰਨੇ ਆ ਕੋਈ ਨੀ ਹੋਰ ਸੋ ਜੋ ਫਿਰ ਹੋਰ ਨੀਂਦ ਆਈ ਜਾਂਦੀ ਏ।
ਉਹੀ ਨਾ ਹੁਣ ਵੇਖਲੋ ਸਾਢੇ ਪੰਜ ਪੌਣੇ ਛੇ ਉੱਠਣ ਦਾ ਹੈਨਾ। ਤੇ ਉੱਠਣਾ ਈ ਪੈਣ ਡਿਆ ਕਿਉਂਕਿ ਬੱਚਿਆਂ ਨੂੰ ਫਿਰ ਭੇਜਣਾ ਜਿੰਨਾ ਆਪਾਂ ਈ ਨਾ ਉੱਠੇ ਤੇ ਫਿਰ ਉ ਕਿੱਦਾ ਜਾਣਗੇ।
ਉਹ ਕਿੱਦਾਂ ਜਾਣਗੇ ਬਾਕੀ ਜੇ ਇਹ ਇਹ ਇੱਕ ਸਿਆਣਪ ਆਲਾ ਕੰਮ ਇਹੋ ਹੀ ਅਸਲ ਚ ਔਰਤਾਂ ਦਾ ਪਿੱਛੇ ਵੀ ਜਿਹੜੀਆਂ ਔਰਤਾਂ ਹੁੰਦੀਆਂ ਸੀ ਨਾ ਉ ਵੇਖਲੋ ਤੜਕੇ ਉੱਠਦੀਆਂ ਸੀ ਚਾਰ ਵਜੇ।
ਹ ਹ।
ਉ ਅੱਠ ਨੌ ਵਜੇ ਨੂੰ ਆਪਣਾ ਸਾਰਾ ਕੰਮ ਧੰਦਾ ਕਰਕੇ ਵਿਏਲੀਆਂ ਹੋ ਕੇ ਤੇ ਬਾਅਦ ਵਿੱਚ ਤੇ ਉਹਨਾਂ ਨੇ ਹੋਰ ਕੰਮ ਨਾਲ ਕੀ ਕਰਨੇ? ਚਾਦਰਾਂ ਕੱਢਣੀਆਂ ਚਰਖੇ ਕੱਤਣੇ।
ਕੀ ਮਤਲਬ ਕੀ ਟਾਈਮ ਨਾਲ ਉੱਠਣ ਦਾ ਇਓ ਫਾਇਦਾ ਵਾ ਵੀ ਕੰਮ ਜਿਹੜੇ ਸਾਰੇ ਨਿਬੜ ਜਾਂਦੇ ਟਾਈਮ ਨਾ ਈ।
ਟਾਈਮ ਨਾਲ ਨਿਬੜ ਜਾਂਦੇ ਨੇ ਬਾਅ 'ਚ ਆਪਾਂ ਰੈਸਟ ਵੀ ਕਰ ਸਕਦੇ ਆ। ਹੁਣ ਮੰਨ ਲੋਓ ਨੌ ਦਸ ਵਜੇ ਤੱਕ ਆਪਾਂ ਸਾਰਾ ਕੰਮ ਕਰ ਲਾਗੇ ਤੇ ਨੌ ਵਜੇ ਜੇ ਵਿਹਲੇ ਓ ਗਏ ਤਾਂ ਸਾਢੇ ਨੌ ਵਜੇ ਤੱਕ ਨਾਹ ਧੋਕੇ ਤੇ ਆਪਾਂ ਬਾਰਾਂ ਇੱਕ ਵਜੇ ਤੱਕ ਰੈਸਟ ਕਰ ਸਕਦੇ ਆ।
ਹਾਂਜੀ ਹਾਂਜੀ ਇਹ ਤਾਂ ਹੈ। ਠੀਕ।
ਮਤਲਬ ਇੱਦਾਂ ਓ ਜਾਂਦਾ ਸਿਸਟਮ ਜੇ ਕਈ ਲੋਕ ਆਦਤ ਬਣੀ ਹੂਈ ਏ ਸਾਰੀ ਦਿਹਾੜੀ ਤੁਰੇ ਫਿਰਦੇ ਉਹਨਾਂ ਨੂੰ ਕਿਉਂਕਿ ਉ ਲੇਟ ਉੱਠਦੇ ਆ।
ਹਮ ਹਮ।
ਉ ਫਿਰ ਸਾਰਾ ਦਿਨ ਈ ਉਹਨਾਂ ਦਾ ਨਿਕਲ ਜਾਂਦਾ ਕੰਮ ਚ ਮੇਰਾ ਵੀ ਕਈ ਯਾਰ ਨਿਕਲ ਜਾਂਦਾ ਚਲੋ ਮੈਂ ਕਿਹੜਾ ਰੋਜ਼ ਵੇਲੀ ਹੋ ਜਾਦੀ ਹਾਂ। ਉਹ ਫੇਰ ਉਸ ਤਰ੍ਹਾਂ ਹੀ ਆਦਤ ਬਣ ਜਾਂਦੀ ਏ ਕੇ ਮਤਲਬ ਕੋਈ ਨੀ ਕੀ ਕਰਨਾ ਵਾ ਆਪਣਾ ਕੰਮ ਏ ਕਦੀ ਬਹਿ ਗੇ ਕਦੀ ਕਰ ਲਿਆ ਕਦੀ ਬਹਿ ਗੇ ਕਈ ਲੋਕ ਏਦਾਂ ਦੇ ਹੁੰਦੇ ਸਾਡੇ ਲਾਗੇ ਵੀ ਏਦਾਂ ਦੇ ਲੋਕ ਹੈਗੇ ਵੀ ਕ ਉਹਨਾਂ ਦੀ ਆਦਤ ਏ ਆ ਵੀ ਉਹ ਤੜਕੇ ਉਹਨਾਂ ਨੇ ਚਾਰ ਵਜੇ ਆਪਣੇ ਜਿਹੜੇ ਆਪਣੇ ਗਵਾਂ ਮੱਝਾਂ ਚੋ ਲੈਦੀਆਂ ਵਾ ਤੜਕੇ ਉੱਠ ਕੇ ਉਨਾਂ ਨੂੰ ਸਾਡੇ ਲਾਗੇ ਆਏ ਹੋਏ ਨੂੰ ਚੌਦਾਂ ਸਾਲ ਹੋ ਗਏ ਨੇ।
ਅੱਛਾ!
ਚੌਦਾਂ ਸਾਲਾਂ 'ਚ ਉਹਨਾਂ ਦੀ ਰੂਟੀਨ ਨਈ ਬਦਲੀ ਮੈਂ ਬੜੀ ਕਈ ਵਾਰ ਹੈਰਾਨ ਹੁੰਦੀ ਵੀ ਭਾਵੇਂ ਉ ਜਿੰਨਾ ਮਰਜੀ ਬਿਮਾਰ ਸ਼ਿਮਾਰ ਵੀ ਨਾ
ਹ ਹ।
ਵੀ ਉਹਨਾਂ ਨੇ ਤੜਕੇ ਉੱਠ ਕੇ ਤੇ ਪੰਜ ਵਜੇ ਨੂੰ ਡੰਗਰ ਚੋ ਕੇ ਫਿਰ ਉਹਨਾਂ ਭਾਵੇਂ ਸਿਆਲ ਜਿੰਨੀ ਮਰਜ਼ੀ ਠੰਡ ਜਿਨੀ ਮਰਜ਼ੀ ਗਰਮੀ ਆ ਫੇਰ ਉਹਨਾ ਪਹਿਲਾ ਡੰਗਰ ਚੋਣੇ ਆ ਉਹ ਤੋਂ ਬਾਅਦ ਉਹਨਾਂ ਨਹਾ ਧੋ ਕੇ ਆਪਣੇ ਕੱਪੜੇ ਕੁਪੜੇ ਧੋ ਕੇ ਫਿਰ ਚਾਹ ਬਣਾਉਣੀ ਏ ਤੇ ਫਿਰ ਚਾਹ ਪੀਣੀ ਏ।
ਹਾਂਜੀ ਹਾਂਜੀ। ਉਹੀ ਨਾ ਮਤਲਬ ਜੇ ਜਿੰਨਾ ਮੰਨ ਲਓ ਆਪਾਂ ਆਲਸੀ। ਕਰੀ ਜਾਵਾਂਗੇ ਉੱਦਾਂ ਦਾ ਹੀ ਸਰੀਰ ਬਣੀ ਜਾਣਾ ਆਹਦੇ ਨਾ ਜਿੱਦਾਂ ਦਾ ਆਪਣੇ ਸਰੀਰ ਨੂੰ ਢਾਲਾਂਗੇ ਉਦਾ ਦਾ ਹੀ ਹੋ ਜਾਣਾ ਸਰੀਰ ਨੇ
ਹਾਂ ਉਦਾ ਹੀ ਬਾਅਦ ਵਿੱਚ ਹਾਂਜੀ ਆਹੋ ਚਲੋ ਫਿਰ ਹਮ ਕਰੋ ਕਰੋ ਗੱਲ
ਹਾਂਜੀ ਮੈਂ ਕਿਹਾ ਜਿੱਦਾਂ ਮੰਨ ਲਓ ਆਪਾਂ ਚਾਰ ਰੋਟੀਆਂ ਖਾਣੀਆਂ ਹਨਾ ਭੁਖ
ਹਮ ਹਮ
ਤੇ ਜਿੱਦਾਂ ਜੇ ਮੰਨ ਲਓ ਚਾਰ ਰੋਟੀਆਂ ਦੀ ਥਾਂ ਜੇ ਮ ਆਪਾਂ ਆਦਤ ਪਾਈ ਕੇ ਕਿ ਨਹੀਂ ਦੋ ਰੋਟੀਆਂ ਖਾਣੀਆਂ ਹਨਾ ਤੇ ਓਦਾਂ ਹੀ ਬ ਆਪਣੀ ਬੋਡੀ ਨੇ ਗਿੱਝ ਜਾਣਾ ਵਾ
ਹਾਂ ਉਦਾ ਉੱਥੇ ਹੀ ਸੈਟ ਔਹ ਜਾਣਾ
ਉੱਥੀ ਹਾਂਜੀ
ਸਹੀ ਗੱਲ ਹੈ।
ਹੈ ਫਿਰ ਉਹ ਕਹਿੰਦੇ ਨਾ ਮਤਲਬ ਕਿ ਸਰੀਰ ਨੂੰ ਆਪਣੇ ਮਰਜ਼ੀ ਨਾਲ ਢਾਲੋ ਕਿ ਜਿੱਦਾਂ ਦਾ ਵੀ ਆ
ਚੰਗੀਆਂ ਆਦਤਾਂ ਪਾਓ।
ਹਾਂਜੀ ਹਾਂਜੀ।
ਹੁਣ ਆਪਣੇ ਬੱਚੇ ਤੇ ਆਪਾਂ ਉਹਨਾਂ ਨੂੰ ਕਿੰਨੀਆਂ ਚੰਗੀਆਂ ਮੱਤਾਂ ਦਿੰਦੇ ਹਨਾ
ਹਾਂਜੀ ਹਾਂਜੀ।
ਅਤੇ ਕਿਉਂਕਿ ਉਹਨਾਂ ਨੂੰ ਉਹਨਾਂ ਵਿੱਚ ਜੇ ਚੰਗੀਆਂ ਮੱਤਾਂ ਨਹੀਂ ਹੈਗੀਆਂ ਤਾਂ ਆਪਾਂ ਦੇਖਦੇ ਕਿ ਆਪ ਨਾਲ ਮਨ ਦੀ ਰੀਝ ਵੀ ਕਿ ਸਾਡੇ ਬੱਚੇ ਚੰਗੀਆਂ ਆਦਤਾਂ ਸਿੱਖਣ
ਹਾਂਜੀ
ਪਰ ਕਈ ਵਾਰ ਮੈਂ ਫੇਰ ਸੋਚਦੀ ਹਾਂ ਕਿ ਜੇ ਅਸੀਂ ਖੁਦ ਆਪ ਚੰਗੀਆ ਅਦਤਾ ਬੱਚਿਆਂ ਦੇ ਸਾਹਮਣੇ ਕਰਾਂਗੇ ਤੇ ਉਹ ਸਾਨੂੰ ਵੇਖ ਸਖਣਗੇ ਚੰਗਾ ਕੰਮ ਕਰਦਿਆਂ ਨੂੰ ਤੇ ਉਹ ਫੇਰ ਆਪੇ ਸਿੱਖਣਗੇ ਕਿ ਸਾਡਾ ਮਾਂ ਪਿਓ ਚੰਗੇ ਕੰਮ ਕਰਨਗੇ ਅਸੀਂ ਵੀ ਚੰਗੇ ਕ ਤਾਂ ਜੇ ਉਹ ਆਪਾਂ ਨੂੰ ਉਹਨਾਂ ਨੇ ਕਦੇ ਪਾਠ ਕਰਦਿਆਂ ਨੂੰ ਨਹੀਂ ਵੇਖਣਾ ਕਦੇ ਤੜਕੇ ਉੱਠਦੇ ਨੂੰ ਨਹੀਂ ਵੇਖਣਾ। ਤੇ ਉਹਨਾਂ ਨੇ ਤੇ ਆਪੇ ਆਖਣਾ ਕਿ ਸਾਨੂੰ ਤੁਸੀਂ ਮੱਤ ਦੇਣ ਡਿਆ ਆਪ ਤੇ ਤੁਸੀਂ ਉੱਠਦੇ ਨੀ ਜੇ
ਹਾਂਜੀ ਹਾਂਜੀ।
ਠ ਤੇ ਅੱਜ ਕੱਲ੍ਹ ਬੱਚੇ ਵੀ ਮਤਲਬ ਪੂਰਾ ਸਮਝਦੇ ਨੇ ਕਿ ਘਰ ਦੇ ਵਿੱਚ ਕਿਹੋ ਜਿਹਾ ਮਾਹੌਲ ਕਿੱਦਾ ਦਾ
ਹਾਂਜੀ ਹਾਂਜੀ ਉਹੀ ਵੇਖਦੇ ਆ ਨਾ ਵੀ ਕੀ ਕੋਈ ਕੀ ਕਰਦਾ ਵਾ
ਕੋਈ ਸਫਾਈ ਨਹੀਂ ਕਰਦੇ ਤੁਸੀਂ ਆਹ ਕਿੰਨੇ ਦਿਨਾਂ ਦੇ ਕੱਪੜੇ ਇਸ ਤਰ ਹੀ ਪਏ ਜੋੜ ਕੇ ਨਹੀਂ ਰੱਖਦੇ। ਥ
ਹਾਂਜੀ ਹਾਂਜੀ।
ਉਹ ਬੱਚਿਆਂ ਨੂੰ ਆਦਤ ਜਿਹੀ ਬਣ ਗਈ ਮਤਲਬ ਭੇਦ ਆ ਜਾਂਦਾ ਪੇਰੈਂਟਸ ਦਾ ਫਿਰ ਉਹਦੇ ਵਾਸਤੇ ਪੇਰੈਂਟਸ ਨੂੰ ਆਪਣੇ ਆਪ ਚ ਸੁਧਾਰ ਕਰਨਾ
ਤਾਂ ਫਿਰ ਜੀ ਜਿੱਦਾਂ ਮਤਲਬ ਹੁਣ ਗਰਮੀ ਵਾਲੇ ਦਿਨ ਆ ਤੇ ਉਹ ਕੁੱਝ ਕਰਨ ਵੀ ਜੀਅ ਨੀ ਕਰਦਾ ਫਿਰ ਹਨਾ
ਆਹੋ ਪਰ ਇਹ ਹੈ ਜ ਖੀਰੀ ਕਰਨਾ ਤਾਂ ਆਪਾਂ ਨੂੰ ਹੀ ਪੈਣਾ ਵਾ ਭਾਵੇਂ ਆਪਾਂ ਦਸ ਦਿਨ ਲੇਟ ਕਰ ਲਾਗੇ
ਹਾਂਜੀ ਹਾਂਜੀ।
ਭਾਵੇਂ ਆਪਾਂ ਨਾਲੋਂ ਨਾਲ ਕਰੀ ਜਾਵਾ ਗੇ ਆਪਾ ਸੌਖੇ ਰਵਾਂਗੇ।
ਹਾਂ।
ਤਾਨੂੰ ਮੈਂ ਦੱਸਣ ਡੂਈ ਨਾ ਸਾਡੇ ਲਾਗੇ ਗੁਆਂਢੀ ਆ ਤੇ ਓਨਾਂ ਨੇ ਨੌ ਵਜੇ ਨੂੰ ਉਨ੍ਹਾਂ ਦੇ ਘਰ ਜਾਈਦਾ ਨਾ ਜੀ ਓਨਾਂ ਪੂਰਾ ਕੰਮ ਧੰਦਾ ਕਰਕੇ ਵੈਲੇ ਹੋਏ ਹੋਣਾ ਨਾਲੇ ਝਾੜੂ-ਪੋਚੇ ਵੀ ਲਾ ਲੈਣੇ ਸਾਰੇ ਕੱਪੜੇ-ਕੁੱਪੜੇ ਵੀ ਧੋ ਲੈਂਦੇ ਹਾਂ ਤੇ ਰੋ ਪਾਣੀ ਖਾ ਕੇ ਓਨਾਂ ਦਸ ਵਜੇ ਤੱਕ ਭਾਂਡਾ-ਛੱਲਾਂ ਮਾਂਜ ਕੇ ਤੇ ਸੌਂ ਜਾਣਾ ਤੇ ਮੁੜਕੇ ਕਿਦਾਂ ਅਪਨੇ ਜੀ, ਜੇ ਕਿਤੇ ਓਨਾਂ ਜਾਣਾ-ਜੁਣਾ ਤੇ ਤਾਂ ਟੈਮ ਨਿਕਲ ਜਾਣਾ ਤੇ ਦਾਹ ਵਜੇ ਜਿੱਦਣ ਓ ਮਤਲਬ ਘਰੇ ਆ ਤੇ ਓਨਾਂ ਸੌਂ ਜਾਣਾ ਦਸ ਵਜੇ ਸੌਣਾ ਫੇਰ ਓਨਾਂ ਦੋ ਵਜੇ ਉੱਠਣਾ।
ਹੰ-ਹੰ।
ਓਨਾ ਸਰੀਰ ਨੂੰ ਚਾਰ ਘੰਟੇ ਰੈਸਟ ਦੇਨੀ ਓਨਾਂ ਦੋਪੈਰੇ।
ਆਹੋ ਤੇ
ਫੇਰ ਦੋਪੈਰੇ ਓਨਾ ਓਠ ਕੇ ਦੋ ਵਜੇ ਚਾਹ-ਪਾਣੀ ਪੀ ਕੇ ਨਾਲ ਈ ਸਬਜੀ ਬਣਾਉਣੀ ਰਾਤ ਦੀ, ਸ਼ਾਮਾਂ ਦੀ ਰੋਟੀ ਉਨ੍ਹਾਂ ਦੇ ਘਰ ਛੇ ਵਜੇ ਓ ਖਾ ਲੈਂਦੇ ਨੇ।
ਅੱਛਾ।
ਦੁਪੈਰੇ ਓ ਰੋਟੀ ਨੀਂ ਖਾਂਦੇ, ਕੱਲੀ ਚਾਹ ਈ ਪੀਂਦੇ ਨੇ।
ਹੂੰ-ਹੂੰ।
ਤੇ ਮਤਲਬ ਓਨਾਂ ਨੇ ਹਾਡੇ ਅਰਗਿਆਂ ਦੇ ਘਰੇ ਆ ਜਾਣਾ ਕਿਤੇ ਗਿਆਰਾਂ-ਬਾਰਾਂ ਵਜੇ ਤੇ ਅਸੀਂ ਅਜੇ ਸਵੇਰ ਨੀਂ ਵੇਲੇ ਹੋਏ ਹੋਨੇ ਤੇ ਓਨਾ ਮੈਂ ਸਾਨੂੰ ਗੱਲਾਂ ਈਂ ਕਰਨੀਆਂ।
ਹਾਂਜੀ-ਹਾਂਜੀ, ਓ ਤੇ ਹੈ।
ਨਾ ਏ ਕੰਮ ਏਨਾਂ ਦਾ ਕੰਮ ਕਈ ਨੀ ਨਿਬੜਦਾ, ਏ ਟੈਮ ਨਾਲ ਨੀ ਉੱਠਦੀਆਂ ਏਦਾਂ
ਹੂੰ-ਹੂੰ ਚਲੋ, ਠੀਕ ਐ ਜੀ ਫੇਰ।
ਚਲੋ ਠੀਕ ਐ ਫੇਰ।
ਠੀਕ ਐ ਜੀ, ਠੀਕ ਐ ਜੀ।
ਓਕੇ।